ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ?
ਵਧੀਆ- ਜੀ -ਵਧੀਆ ਤੁਸੀਂ ਸੁਣਾਓ?
ਬਸ ਵਧੀਆ, ਹੋਰ ਕੀ ਕਰ ਰਹੇ ਸੀ।
ਹੋਰ ਕੁਝ ਨਈ, ਬਸ ਸਬਜ਼ੀ ਲੱਗੀੀਆਂ ਬਣਾਉਣ ਦੁਪਹਿਰ ਦੀ।
ਅੱਛਾ--ਅੱਛਾ ਐਕਚੁਲੀ ਕਿਆ? ਮੇਰ ਬੇਟਾ, ਕਹਿ ਰਿਹਾ ਸੀ ਕਿ ਮੰਮੀ? ਤੇ ਉਹ, ਚਾਮਪਾਂ ਬੜੀ ਵਧੀਆ ਬਣਦੀਆਂ ਨੇ, ਅਸੀਂ ਕਦੀ ਖਾਧੀ ਨਈ ਨੇ ਤੇ, ਪੁੱਛੋ ਨਾ ਕਿਸ ਤਰ੍ਹਾਂ, ਤੇ ਸਾਡੇ ਉਥੇ ਕੀ ਮਿਲਦੀਆਂ ਨਹੀ ਹੈ।
ਅੱਛਾ ਜੀ, ਸਾਡੇ ਇੱਥੇ ਤਾਂ ਆਮ ਚਾਮਪਾਂ, ਇੰਨੀ ਸਵਾਦ ਬਣਦੀਆਂ ਨੇ।
ਹਾਂ ਉਹ ਸੁਣਿਆ ਨਾ, ਬੜਾ ਉਹ ਮਤਲਬ ਕਿ? ਅੱਜ ਕਲ ਰੀਲਸ, ਬੜੀਆਂ ਆਦੀ
ਨਹੀਂ, ਤੁਸੀਂ ਘਰ ਵੀ ਬਣਾ ਸਕਦੇ ਹੋ, ਚਾਂਪ ਤੁਸੀਂ ਘਰ ਵੀ, ਬਣਾ ਸਕਦੇ ਹੋ।
ਅੱਛਾ, ਬਣ ਜਾਂਦੀ ਏ ਘਰ?
ਹਾਂ, ਸੋਇਆਬੀਨ ਹੁੰਦੀ ਨਾ, ਜਿਹੜੀ ਸੋਇਆਬੀਨ
ਹਾਂਜੀ ਹਾਂਜੀ ਹਾਂ ਹਾਂ ਨਿਊਟਰੀ
ਨਿਊਟਰੀ, ਸੋਇਆਬੀਨ, ਦੀ ਦਾਲ ਆਂਦੀ ਇੱਕ ਦਾਲ ਦਾਲ ਨੂੰ ਤੁਸੀਂ ਰਾਤੀ ਹਾਂ ਰਾਤੀ ਭਉਂ, ਤੁਸੀਂ ਦਾਲ ਨੂੰ ਠੀਕ ਹੈ, ਸਵੇਰੇ ਉਹਨੂੰ ਗ੍ਰਾਇੰਡ ਕਰ ਲੋ, ਉਹ ਆਟੇ ਵਾਕਣ ਬਣ ਜਾਏਗਾ ਨਾ
ਹਾਂਜੀ ਹਾਂਜੀ
ਤੇ ਥੋੜਾ ਜਿਹਾ ਤੁਸੀਂ ਉਹ ਲੈ ਕੇ ਨਾ ਅਹ ਜਿਹੜੀ ਆਟਾ ਆਉਂਦਾ ਜਿਹੜਾ ਆਟਾ ਗੁੰਨਿਆ ਨਾ ਅਸੀਂ।
ਹ ਹਾਂ
ਉਹਨੂੰ ਪਾਣੀ ਦੇ ਵਿੱਚ ਨਾ ਦੋ ਤਿੰਨ ਵਾਰੀ ਗੁੰਨੀ ਜਾਓ ਖੁੱਲੇ ਪਾਣੀ ਵਿੱਚ ਉਹ ਸਾਰਾ। ਵਾਲਾ ਪਾਣੀ ਹੋ ਜਾਏਗਾ, ਨਾ ਗਲੂਟਨ ਰਹਿ ਜਾਏਗਾ ਖਾਲੀ ਉਹ ਜਿਹੜਾ ਅਸੀਂ ਮਿਕਸਚਰ ਬਣਾਇਆ ਸੀ ਨਾ। ਸੋਇਆਬੀਨ ਦਾ ਉਹਦੇ ਵਿੱਚ ਪਾ ਕੇ ਤੁਸੀਂ ਗੁੰਨ ਲਓ
ਅੱਛਾ
ਠੀਕ ਉਹ ਬ ਬਿਲਕੁਲ ਟਾਈਟ ਡੋ ਜਿਵੇਂ ਅਸੀਂ ਆਟਾ ਗੁੰਨਿਆ ਉਝ ਬਣ ਜਾਏਗਾ ਹਾਂ ਫੇਿਰ ਉਹਨੂੰ ਲੈ ਕੇ ਨਾ ਜਿਹੜੀ ਆਈਸਕ੍ਰਮ ਵਾਲੀ ਸਟ ਮਿਲਦੀ ਬਜਾਰੋ ਉਹਦੇ ਉੱਤੇ ਲਪੇਟ ਕੇ ਫਰਿਜ ਚ ਰੱਖ ਦੋ ਸੈੱਟ ਹੋ ਜਾਣਗੀਆਂ ਪੂਰੀ ਚਾਂਪਾਂ ਮਗਣ ਚਾਂਪਾਂ ਬਣ ਜਾਂਦੀਆਂ ਨੇ
ਤੁਹਾਡੇ ਤੇ ਪਤਾ ਨੀ ਹੈ ਨਾ ਉਹੂੰ ਸੋਇਆਬੀਨ ਨੂੰ ਕੀ ਕਹਿੰਦੇ ਨੇ ਤੁਹਾਡੇ ਉੱਥੇ ਤੇ ਸੋਇਬੀਨ ਕਹਿੰਦੇ ਨੇ ਇੱਥੇ ਕਿ ਚੀਜ਼ਾਂ ਦੇ ਸਭ ਨਾ ਨਾਮ ਵੀ ਅਲੱਗ ਅਲੱਗ ਹੁੰਦੇ ਨੇ ਹਾਂ।
ਘਰ ਨੀ ਕਦੀ ਬਣਾਈਏ ਤੇ ਇੰਨੇ ਕੌਣ ਸਿੱਧੇ ਕੌਣ ਕਰਨ ਬੈਠੇ
ਹਾਂ ਤੁਹਾਡੇ ਉੱਥੇ ਤਾਂ ਮਤਲਬ ਕਿ ਫਰੋਜਨ ਵੀ ਕਹਿੰਦੇ ਨੇ ਮਿਲ
ਹਾਂ ਫਰੋਜਨ ਮਿਲਦੇ ਫਰੋਜਨ ਬੀਨਸ ਵੀ ਮਿਲ ਜਾਂਦੇ ਨੇ, ਕੌਣ ਵੀ ਮਿਲ ਜਾਂਦੇ ਨੇ ਵਧੀਆ।
ਤੇ ਫਰੋਜਨ ਫੇਿਰ ਚੱਲਦੀ ਲੋਂਗ ਟਾਈਮ ਤੱਕ ਮਹੀਨਾ ਦੋ ਮਹੀਨਾ ਤੱਕ
ਅਸੀਂ ਇੰਨੀ ਯੂਜ ਨੀ ਕੀਤੀ ਅਸੀਂ ਤੇ ਜਿੰਨੀ ਬਣਾਉਣੀ ਹੁੰਦੀ ਨਾ ਉਓਨੀ ਲੈ ਕੇ ਆਉਂਦੇ ਹਾਂ। ਅਸੀਂ ਅੱਧਾ ਕਿੱਲੋ ਲੈ ਕੇ ਆਉਂਦੇ ਹਾਂ ਅਸੀਂ ਤਿੰਨ ਮੈਂਬਰ ਹਾਂ ਘਰ ਦੀ ਸਾਨੂੰ ਅੱਧਾ ਕਿੱਲੋ ਪੂਰੀ ਹੋ ਜਾਂਦੀ ਹੈ
ਨਹੀਂ ਐਕਚੁਲੀ ਮੈਂ ਕਹਿ ਰਹੀ ਹ ਕਿ, ਸਾਡੇ ਇੱਥੇ ਵੀ ਕੀ ਨਾ ਫਰੋਜਨ ਸ਼ਾਇਦ ਮਿਲ ਜਾਂਦੀ ਹੈ। ਥੋੜੇ ਵੱਡੇ ਵੱਡੇ ਮੋਲ ਹੈਗੇ ਨੇ ਨਾ, ਉੱਥੇ ਕਹਿੰਦੇ ਫਰੋਜਨ ਮਿਲ ਜਾਂਦੀ ਕਿ। ਕਿ ਹੁਣ ਸੋਇਆਬੀਨ ਪਤਾ ਨੀ ਇੱਥੇ ਮਿਲੇ ਨਾ ਮਿਲੇ ਤੇ ਮੈਂ ਸੋਚਦੀ ਸੀ ਕਿ ਪਹਿਲੇ ਅੱਛਾ, ਜੀ ਫਰੋਜਨ ਵਾਲੀ ਅੱਛੀਆਂ ਹੁੰਦੀਆਂ ਨੇ
ਨਹੀਂ ਅੱਛੀ ਹੁੰਦੀ ਦੀ ਇਹ ਉਹੀ ਉਹ ਬੰਨੀ ਹੁੰਦੀ ਉਹ ਫਰੀਜ਼ ਕਰਕੇ ਰੱਖ ਦਿੰਦੇ ਨੇ ਕਿ ਖ਼ਰਾਬ ਨਾ ਹੋਏ ਹੁੰਦੀ ਤੇ ਉਈ ਉਹ ਚੀਜ਼।
ਤੇ ਫੇਰ ਉਹਨੂੰ ਮਤਲਬ ਜਿਸ ਤਰ੍ਹਾਂ ਲੈ ਕੇ ਆਈਏ ਨਾਲੇ ਹੀ ਬਣਾ ਲਈਏ ਜਾਂ ਫ਼ਿਰ ਉਹਨੂੰ,
ਅਸੀਂ ਨਾਲੇ ਬਣਾ ਦਿੰਦੇ ਹਾਂ ਪਤਾ ਕੀ ਕਰੋ ਅਗਰ ਤੁਸੀਂ ਉਸੇ ਵੇਲੇ ਬਣਾਉਂਦੇ ਹੋ, ਫਰਿਜ ਚੋਂ ਬਾਹਰ ਨਿਕਾਲ ਕੇ ਰੱਖ ਦੋ ਠੀਕ ਹੈ, ਕਿਉਂਕਿ ਬਿਲਕੁਲ ਬਰਫ਼ ਜੰਮੀ ਹੁੰਦੀ। ਅਗਰ ਤੁਹਾਨੂੰ ਬੜੀ ਜਲਦੀ ਤੁਸੀਂ ਓਮਨ ਚ ਰੱਖ ਦੋ ਦੋ ਮਿੰਟ ਵਾਸਤੇ ਪਾਣੀ ਚ ਪਾ ਕੇ ਤੇ ਨਾਲ ਹੀ ਉਹਦੀ ਅਸ ਚੀਕ ਨਿਕਲ ਜਾਂਦੀਆਂ ਨੇ ਫਿਰ ਉਹਨੂੰ ਪਾਣੀ ਚ ਅਗਰ ਤੁਸੀਂ ਉਬਾਲਣਾ ਚਾਹੋ ਤੇ ਉਬਾਲ ਲੋੋ ਗਰਮ ਪਾਣੀ ਚ ਔਲਰੇਡੀ ਨਿਕਲ ਹੀ ਗਈਆਂ ਨੇ ਉਹ। ਤੇ ਫੇਰ ਮੈਂ ਤੇ ਉਬਾਲਦੀ ਨੀ ਦੁਬਾਰਾ ਕੌਣ ਦੁਬਾਰਾ ਦੁਬਾਰਾ ਕਰੇ ਕਿਉਂਕਿ, ਪਾਣੀ ਗਰਮ ਤੇ ਹੋ ਗਿਆ ਉਹਦੇ ਚੋਂ ਨਿਕਲ ਗਈ ਫੇਿਰ ਉਹਨੂੰ ਘੱਟ ਨਾ ਇੱਕ ਮਿੰਟ ਵਾਸੇ ਸਾਈਡ ਚ ਰੱਖ ਦੋ ਤਾਂ ਕਿ ਉਹਦਾ ਮੋਸਚਰ ਨਿਕਲ ਜਾੇ। ਕਿਉਂਕਿ ਅਸੀਂ ਫਰਾਈ ਕਰਨੀੀਆਂ ਨੇ ਨਾ ਫ਼ਿਰ
ਹੂ ਹੂ ਹੂ
ਤੇਲ ਤੇ ਕਿਸ ਤਰ੍ਹਾਂ ਤਿੜਦਾ ਹੈ ਫਿਰ ਤੇ ਮੈਂ ਤੇ ਐਂਚ ਹਾਂ ਫਰਾਈ ਕਰਕੇ ਤੇ ਬਹੁਤ ਟੇਸਟੀ ਬਣਦੀ ਹੈ। ਅਗਰ ਤੁਸੀਂ ਥੋੜ੍ਹਾ ਹੈਲਥ ਕਸ਼ੀਅਸ ਹੈਗੀ, ਤੁਸੀਂ ਨਾ ਕਰੋ ਫਰਾਈ। ਤੁਸੀਂ ਹਲਕਾ ਜਿਹਾ ਸ਼ੈਲੋ ਫਰਾਈ ਕਰ ਲੋ ਤਵੇ ਉਹਦੇ ਥੋੜ੍ਹਾ ਜਿਹਾ ਤੇਲ ਪਾ ਕੇ ਕ੍ਰਿਸਪੀ ਕਰ ਲਓ ਅਗਰ ਤੁਸੀਂ ਨਹੀਂ ਖਾਣਾ ਚਾਹੁੰਦੇ ਤੇਲ ਜਾਂਦਾ। ਪਰ ਜੋ ਨਾ ਤੇਲ ਦਾ ਮਜ਼ਾ ਆਉਂਦਾ ਨਾ ਉਹ ਬੜੀ ਸੋਫਟ ਹੋ ਜਾਂਦੀ ਅੰਦਰ ਦਾ ਫਲੇਵਰ ਜਾਂਦਾ। ਮੈਂ ਤੇ ਆਪਣੀ ਰੈਸਿਪੀ ਦੱਸਾਂ ਮੈਂ ਤੇ ਪਤਾ ਕੀ ਕਰਦੀ ਹਾਂ ਮੈਂ ਫਰਾਈ ਕਰਕੇ ਕੇ ਨਾ ਰੱਖ ਦਿੰਦੀ ਹਾਂ ਉਹਦੇ ਚ ਥੋੜਾ ਦਹੀਂ ਪਾ ਕੇ ਨਾ ਹੰਕੜ ਹੋ ਜੇ ਤੇ ਜ਼ਿਆਦਾਧ ਆੀ ਤੇ ਗਲਾਾ ਗੜ ਪਾ ਕੇ ਕਸੂਰੀ ਮੇਥੀ, ਲਾਲ ਮਿਰਚ, ਕਾਲੀ ਮਿਰਚ, ਥੋੜ੍ਹਾ ਚਾਟ ਮਸਾਲਾ, ਪਾ ਕੇ ਨਾ ਰੱਖ ਦਿੰਦੀ ਹਾਂ।
ਅੱਛਾ,
ਉਹ ਬੜੀ ਵਧੀਆ ਮੈਰੀਨੇਟ ਹੋ ਜਾਂਦੀਆਂ ਨੇ ਤੇ ਇੰਨਨੀ ਵਿੱਚ ਮੈਂ ਟਮਾਟਰ ਪਿਆਜ਼ ਜੋ ਪਾਣਾਇ। ਤੇ ਹੁਣ ਤੁਸੀਂ ਬਣਾਉਣੀਏ ਰੈਸਿਪੀ ਪੁੱਛਣੀ ਏ
ਹਾਂ ਤੇ ਪਰ ਇਹਦੀ ਗਰੇਵੀ ਮਤਲਬ ਕਿ ਕਿਸ ਤਰ੍ਹਾਂ ਬਣਾਉਂਦੇ ਹੋ ਫਿਰ ਤੁਸੀਂ ਚਲੋ ਇਹ ਤੇ ਹੋ ਗਈ ਕਿ ਸੋਇਆਬੀਨ ਦੀ ਚਾਂਪ ਉਹ ਤੇ ਚਲੋ ਮੈਂ ਫਰੋਜਨ ਲੈ ਆਵਾਂਗੀ ਲੇਕਿਨ ਉਹਨੂੰ ਫਿਰ ਨੈਕਸਟ ਉਹਨੂੰ ਉਹ ਵੀ ਤੇ ਕਰਨਾ ਨਾ। ਫਰਾਈ ਵੀ ਕਰਨਾ ਤੇ ਉਹਦਾ
ਜੀ ਫਰਾਈ ਕਰ ਲਿਤੀ ਨਾ। ਮੈਂ ਤਾਂ ਤੁਹਾਨੂੰ ਸਭ ਨਾਲ ਈਜ਼ੀ, ਤੇ ਸਭ ਨਾਲ ਟੇਸਟੀ ਦੱਸਦੀ ਹਾਂ। ਕਿ ਮੈਂ ਕਿਸ ਤਰ੍ਹਾਂ ਬਣਾਉਾਨਦੀ ਹਾਂ ਦੇਖੋ ਕਿਚਨ ਦਾ ਬਾਕੀ ਵੀ ਕੰਮ ਹੁੰਦਾ ਹੀ ਏ। ਪਿਆ ਦਾ ਪੈਂਡਿੰਗ ਠੀਕ ਹੈ ਮੈਂ ਤੇ ਸਿੰਪਲ ਰਫਲੀ ਚੋਪ ਕਰਕੇ ਚਾਰ ਪਿਆਜ ਨੇ ਨਾ ਅਗਰ ਮੀਡੀਮ ਸਾਈਜ਼ ਦੇ ਤੇ ਛੇ ਟਮਾਟਰ ਲੈ ਲੈਂਦੀ ਹਾਂ। ਠੀਕ ਹੇ ਥੋੜਾ ਜਿਹਾ ਥੋਮ ਲੈ ਲਓ, ਅਦਰਕ ਲੈ ਲੋ, ਤੇ ਹਰੀ ਮਿਰਚਾਂ ਲੈ ਲੋ, ਠੀਕ ਹੈ ਰਫ ਲੀ ਚੋਪ ਕਰਕੇ ਤੇਲ ਚ ਪਾ ਕੇ ਨਾ ਉਹਨੂੰ ਸੋਟੇ ਕਰ ਲਓ ਥੋੜਾ ਜਿਹਾ, ਤੁਹਾਡੇ ਕੋਲ ਅਗਰ ਧਨੀਆ ਹੈ ਨਾ ਧਨੀਆ ਦੇ ਪਿੱਛੇ ਵੇਲੇ ਡੰਡਲ ਹੁੰਦੇ ਨਾ, ਜਿਹੜੇ
ਹਾਂ-ਹਾਂ।
ਉਹ ਵੀ ਪਾ ਕੇ ਰੱਖ ਸਕਦੇ ਹੋ, ਥੋੜੇ ਜਿਹੇ ਕਾਜੂ ਪਾ ਦੋ ਵਿੱਚੇ ਸੀਕਰੇਟ ਇੰਗ੍ਰਡੀਐਂਟ ਬਹੁਤ ਸਵਾਦ ਬਣਦੀ। ਉਹਨੂੰ ਪਾ ਕੇ ਨਾ ਸਿਮ ਗੈਸ ਰੱਖ ਲਓ ਬਾਕੀ ਤੁਸੀਂ ਜੋ ਕੰਮ ਕਰਨਾ ਆਟਾ ਗੁੰਨਾ ਏ ਉਹ ਕਰ ਲੋ ਭਾਂਡੇ ਮਾਂਜਨੇ ਮਤਲਬ ਪੰਦਰਾਂ, ਵੀਹ ਮਿੰਟ ਲੱਗ ਜਾਂਦੇ, ਤੁਸੀਂ ਬਾਕੀ ਕੰਮ ਕਰ ਲੋ ਉਹਨੂੰ ਥੋੜ੍ਹੀ ਦੇਰ ਹੀ ਲਾਉਂਦੇ ਰਹਿਣਾ, ਠੀਕ ਹੇ ਫੇਰ ਥੋੜੀ ਦੇਰ ਬਾਅਦ ਦੇਖੋਗੇ ਨਾ ਕਿ ਪਿਆਜ ਟਮਾਟਰ ਗਲ ਗਏ ਨੇ, ਤੇ ਤੁਸੀਂ ਗੈਸ ਬੰਦ ਕਰਕੇ ਨਾ ਥੋੜ੍ਹਾ ਜਿਹਾ ਉਹਨੂੰ ਠੰਡਾ ਕਰ ਲਓ
ਅੱਛਾ-ਅੱਛਾ।
ਬਾਅਦ ਚ ਤੁਸੀਂ ਉਹਨੂੰ ਗ੍ਰਾਇੰਡ ਕਰ ਲਓ, ਠੀਕ ਹੈ ਹੁਣ ਤੁਹਾਡੇ ਕੋਲ ਪਿਊਰੀ ਮਿਲ ਗਈ, ਹੁਣ ਤੁਸੀਂ ਇੱਕ ਕਢਾਈ ਚੜ੍ਹਾ ਕੇ ਨਾ ਤੇਲ ਪਾਓ- ਖੜੇ ਮਸਾਲੇ ਜਿਹੜੇ ਨੇ, ਨਾ ਤੁਹਾਡੇ ਕੋਲ ਖੜੇ ਮਸਾਲੇ ਗਰਮ ਮਸਾਲਾ ਨੀ ਮੈਂ ਥੋੜਾ ਜਿਹਾ ਜੀਰਾ ਹਾਂਜੀ ਜੀਰਾ ਥੋੜ੍ਹੀ ਜਿਹੀ ਦਾਲ-ਚੀਨੀ ਦੋ, ਤਿੰਨ ਲੌਂਗ ਥੋ ਦੋ ਚਾਰ ਹਰੀ ਇਲਾਚੀ ਠੀਕ ਹੇ ਥੋੜਾ ਜਿਹਾ ਜੈਫਲ ਹੈਗਾ, ਤੇ ਜੈਫਲ ਪਾ ਲਓ, ਬਿਲਕੁਲ ਥੋੜਾ ਜਹਾ ਬੜੀ ਅੱਛੀ ਖੁਸ਼ਬੂ ਆਉਦੀ ਉਹਦੇ ਨਾਲ ਤੇ ਤੁਸੀਂ ਔ ਸਾਰਾ ਥੋੜ੍ਹੀ ਜਿਹੀ ਹਲਕੀ ਜਿਹੀ ਫਰੈਗਰੈਂਸ ਆ ਗਈ ਨਾ ਤੁਸੀਂ ਇਹ ਸਾਰਾ ਮਸਾਲਾ ਪਾ ਕੇ, ਤੇ ਥੋੜ੍ਹੀ ਦੇਰ ਪਹਿਲੇ ਤੇਜ ਗੈਸ ਭੁੰਨ ਲੋ
ਅੱਛਾ ਜੀ।
ਦੋ ਮਿੰਟ ਵਾਸਤੇ ਠੀਕ ਹੈ, ਬਿਲਕੁਲ ਤੇਜ਼ ਗੈਸ ਜਲਦੀ-ਜਲਦੀ ਭੁੰਨੀ ਜਾਓ ਫਿਰ ਗੈਸ ਸਮ ਕਰ ਦੋ
ਠੀਕ ਹੈ, ਤੁਸੀਂ ਪੰਜ ਮਿੰਟ ਬਾਅਦ ਦੇਖੋਗੇ, ਤੇਲ ਉੱਪਰ ਆਜੇ ਨਾ ਇਹੀ ਪਛਾਣ ਮਸਾਲਾ ਵਧੀਆ ਕੁੱਕ ਹੋ ਗਿਆ ਕਈ ਵੇਖਦੇ ਨਾ ਤੇਲ ਆਇਆ ਨਹੀਂ ਹੁੰਦਾ, ਉੱਪਰ ਤੇ ਨਾਲ ਹੀ ਪਾਣੀ ਪੂਣੀ ਪਾ ਕੇ ਉਹ ਫਲੇਵਰ ਨੀ ਆਉਂਦਾ ਫਿਰ
ਫਿਰ ਉਹ ਕੱਚਾ-ਕੱਚਾ ਵੀ ਲੱਗਦਾ ਹੋਏਗਾ, ਨਾ ਖਾਨ ਚ
ਕੱਚਾ ਲੱਗਦਾ ਤੇ ਸਵਾਦ ਨੀ ਆਉਂਦਾ, ਫਿਰ ਕਹਿੰਦੇ ਕਿੱਥੇ ਕਮੀ ਇਹੀਓ ਕਮੀ ਹੈ, ਨਾ ਪੁੰਨ ਚ ਕਮੀ ਹੋ ਜਾਂਦੀ ਹੈ। ਫਿਰ ਉਹ ਸਵਾਦ ਨੀ ਬਣਦਾ
ਸਹੀ ਗੱਲ ਹੈਗੀ, ਕਿਉਂਕਿ ਅਸੀਂ ਰੈਡੀਮੇਡ ਮੰਗਵਾਉਂਦੇ ਹਾਂ ਨਾ, ਬੰਨੀ ਬਣਾਈ ਤੇ ਬਹੁਤ ਤਿੱਖੀ ਹੁੰਦੀ ਏ, ਤੇ ਫੇਰ ਸੁਖਾ ਕੇ ਨਾ ਤੇ ਫਿਰ ਤੇ ਅਸੀ ਵੀ ਹੋ ਜਾਂਦੀ ਹੈ ਬੱਚਿਆਂ ਨੂੰ
ਹਾਂ-ਹਾਂ ਅਸੀਂ ਨੀ ਖਾਂਦੇ ਤੇ ਹੁਣ ਤੁਸੀਂ ਦੇਖੋਗੇ, ਨਾ ਅਗਰ ਤੇਲ ਆ ਗਿਆ ਬਾਹਰ ਠੀਕ ਹੈ ਤੇ ਜਿਹੜਾ ਅਸੀਂ ਮੈਰੀਨੇਟ ਕੀਤੀ ਹੋਈ ਚਾਂਪ ਸੀ ਨਾ, ਉਹ ਉਹਦੇ ਵਿੱਚ ਪਾ ਦਉ ਠੀਕ ਏ, ਹੁਣ ਅਸੀਂ ਅੱਧਾ ਕਿੱਲੋ ਚਾਪ ਦਾਏ ਅੱਧਾ ਕਿੱਲੋ ਚਾਪ ਚ ਤੁਸੀਂ ਚਾਰ ਪਿਆਜ ਤੇ ਛੇ ਟਮਾਟਰ ਪਾਣੇ ਨੇ
ਅੱਛਾ-ਅੱਛਾ, ਹਾਂ ਤੇ ਟਮਾਟਰ ਟਮਾਟਰ ਵੀ ਨਾਲ ਹੀ ਵਿੱਚ ਕਰ ਦੇਣੇ ਨੇ
ਟਮਾਟਰ ਪਿਊਰੀ ਚ ਕੀਤੇ ਤੇ ਨੀ ਅਸੀਂ, ਟਮਾਟਰ ਪਿਆਜ ਕੱਠੇ ਦੇ ਪਾਏ ਸੀ
ਅੱਛਾ, ਪਰ ਮੈਂ ਕੁਛ ਹੀ ਵੀ। ਚੀਜ਼ ਦੀ ਗਰੇੇਵੀ ਬਣਾਣੀ ਹਾ ਨਾ ਤੇ ਮੈਂ ਟਮਾਟਰ ਨੀ ਪਾਉਦੀ ਮੈਂ ਹਾਂ।
ਪਾਾਂਂਦੇ ਅਗਰ ਤੁਸੀਂ ਟਮਾਟਰ ਨੀ ਪਾਉਂਦੇ ਨਾ, ਤੇ ਤੁਸੀਂ ਪਹਿਲੇ ਪਿਆਜ ਭੁੰਨ ਕੇ ਨਾ ਦਹੀਂ ਪਾਲੋ ਵਿੱਚ ਫਿਰ ਅਗਰ ਤੁਸੀਂ ਦਹੀਂ ਪਾਣੀ ਨਾ ਤੇ ਫੇਰ ਤੁਸੀਂ ਇਹ ਧਿਆਨ ਰੱਖਣਾ ਹੈ, ਕਿ ਜਿਹੜਾ ਮਸਾਲਾ ਹੈ ਨਾ ਸੁੱਕ ਜੇ ਪੂਰਾ ਕਿਉਂਕਿ ਦਹੀਂ ਨੇ ਪਾਣੀ ਛੱਡਤਾ ਨਾ ਫੇਰ, ਉਹਦਾ ਸਵਾਦ ਨੀ ਹੈਗਾ ਦਹੀਂ ਬਿਲਕੁਲ ਸੁ ਜਾਏਗੀ ਨਾ ਫਿਰ ਚਾਂਪਾ, ਪਾ ਕੇ ਨਾ ਹੁਣ ਥੋੜੀ ਦੇਰ ਭੁੰਨ ਲੋੋ। ਫਿਰ ਉਤੋਂ ਗਰਮ ਪਾਣੀ ਪਾ ਦੋ, ਸਿਰਫ ਪੰਜ ਮਿੰਟ ਵੈਸੇ ਢੱਕ ਕੇ ਰੱਖ ਦੋ। ਤੁਸੀਂ ਦੇਖੋਗੇ ਵਧੀਆ ਗਈ ਹੋਈਗੀ, ਤੇਲ ਵੀ ਉੱਪਰ ਆ ਗਿਆ ਠੀਕ ਹੈ, ਫਿਰ ਤੁਸੀਂ ਗੈਸ ਬੰਦ ਕਰ ਥੋਡਾ ਜਿਹਾ ਸਵਾਦ ਦੇਖ ਲੋ, ਨਮਕ, ਮਿਰਚ ਦੇਖਲੋ। ਹੁਣ ਉੱਪਰੋਂ ਦੀ ਨਾ ਸੁੱਕੀ ਮੇਥੀ ਪਾ ਦੋ।
ਹਾਂ, ਕਸਤੂਰੀ ਉਹਦਾ ਤਾਂ ਵੈਸੇ ਹੀ ਬਹੁਤ ਫਲੇਵਰ ਅੱਛਾ ਲੱਗਦਾ ਹਰ ਚੀਜ਼ ਦੇ ਇਚ।
ਹਾਂ, ਕਸਤੂਰੀ ਮੇਥੀ ਪਾਓਗੇ ਨਾ। ਬਸ ਫੇਰ ਤੇ ਮਜ਼ਾ ਹੀ ਆ ਜਾਣਾ। ਫਿਰ ਬੜੀ ਸੁਆਦ ਬਣਦੀ ਏ।
ਹੂੰ। ਅੱਜ ਤੱਕ ਮਤਲਬ ਕਿ ਇੰਨੇ ਗੈਸਟ ਆਏ ਨੇ, ਇੰਨੀ ਵਾਰ ਮਤਲਬ ਕਿ ਸਭ ਦੀ ਲੰਚ ਵੀ ਡਿਨਰ ਵੀ ਕੀਤਾ। ਸਭ ਵਾਹ ਵਾਹ ਕਰਕੇ ਗਏ, ਨੇ ਕਦੀ ਇਹ ਨੀ ਕਿਹਾ ਕਿ ਫਲਾਨੇ ਦੀ ਚੀਜ਼ ਚੰਗੀ ਨਹੀਂ ਬੰਨੀ।
ਹਾਂਜੀ, ਹਾਂਜੀ, ਨਹੀਂ ਤੁਸੀਂ ਸਵਾਦ ਬਣਾਉਂਦੇ ਹੋ ਵੈਸੇ ਵੀ ਚੀਜ਼ਾਂ ਮੈਨੂੰ ਪਤਾ ਏ।
ਹੁਣ ਹੀ ਇਸ ਤਰ੍ਹਾਂ ਹੈਗਾ। ਪਰ ਕੀ ਪੰਜਾਬੀਆਂ ਦੀ ਤਾਂ ਸਭ ਦੀ। ਹਾਂ, ਨਾਲੇ ਪੰਜਾਬੀਆਂ ਦਾ ਹੱਥ ਇੱਕੋ ਵੱਕਣ ਦਾ ਹੁੰਦਾ ਹੈ। ਤੁਹਾਡਾ ਹੋਵੇ ਕਿ ਮੇਰਾ ਹੋਵੇ।
ਨਹੀਂ, ਜਿਹੜੀ ਕੁਕਿੰਗ ਹੈ ਨਾ, ਥੋੜਾ ਜਿਹਾ ਐਕਸਪੀਰੀੰਸ ਨਾਲ ਵੀ ਫਰਕ ਪੈਂਦਾ। ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ। ਮੈਨੂੰ ਕਿੰਨੇ ਸਾਲ ਹੋਏ ਨੇ ਨਾ ਵੀ ਫਿਰ ਕਿੰਨਾ ਤੁਸੀਂ ਕੰਮ ਕਰਦੇਓ। ਕਿੰਨੀ ਕੁਕਿੰਗ ਕਰਦੇ ਔ। ਹੁਣ ਕਈ ਪੰਜਾਹ- ਪੰਜਾਹ ਸਾਲ ਹੋ ਜਾਂਦੇ ਨੇ। ਤੇ ਕੁਛ ਨੀ ਆਂਦਾ ਬਣਾਉਣਾ ਉਹਨਾਂ ਨੂੰ।
ਹੂੰ।
ਠੀਕ ਹੈ ਨਾ। ਹੁਣ ਤੇ ਮੈਂ ਤੇ ਜਦੋਂ ਦੀ ਵਿਆਹੀ ਆਈ ਹਾਂ ਮੈਂ ਤੇ ਕਰਨੀ ਆ ਆਪੇ ਹੀ ਕਰਨੀ ਹਾਂ। ਠੀਕ ਐ ਨਾ। ਫੇਰ ਫ਼ਰਕ ਪੈਂਦਾ ਇਸ ਚੀਜ਼ ਦਾ।
ਮੇਰੇ ਵਿੱਚ ਇਹ ਹੁੰਦਾ ਕਿ ਮੈਂ ਸਭ ਤੋਂ ਛੋਟੀ ਆ ਘਰ ਦੇ ਵਿੱਚ, ਫੇਰ ਜਿੰਨੇ ਵੀ ਗੈਸਟ ਚਾਹਦੇ ਨੇ ਨਾ ਤੇ ਸਭ ਮੇਰੇ ਘਰ ਹੀ ਆਉਂਦੇ ਨੇ। ਫੇਰ ਅਸੀਂ ਕਿ ਕਮ ਸੇ ਕੰਮ ਦਸ- ਬਾਰਾਂ ਬੰਦੇ ਹੁੰਦੇ ਹਾਂ।
ਤੁਸੀਂ ਛੋਟੀ ਹੋ ਤੇ ਮੈਂ ਕੱਲੀ ਆ। ਫ਼ਰਕ ਹੈ ਨਾ ਇਸ ਚੀਜ਼ ਦਾ ਬਹੁ ਬ ਫਰਕ ਪੈਂਦਾ ਹੈ ਬੜਾ। ਹੁਣ ਜਿਹੜੇ ਕੱਲੀ- ਕੱਲੀ ਉਹਨੂੰ ਪਤਾ ਆਪੇ ਕਰਨਾ ਹੈ। ਫੇਰ ਉਹ ਬੰਦਾ ਫੇਰ ਆਪ ਆਪੇ ਸਟੈਂਡ ਲੈ ਲੈ ਆਪਣਾ ਫੇਰ ਆਪੇ ਕਰ ਲੈਂਦਾ। ਠੀਕ ਹੈ ਨਾ।
ਵੀ ਆਪਣੇ ਕਿਚਨ ਚ' ਕਿਸੇ ਨੂੰ ਲੈਣ ਅੰਦਰ ਨੀ ਲੈ ਕੇ ਜਾਣੀ ਮੈਂ ਖੁਦ ਹੀ ਕਰਨੀ ਆ ਸਬ ਸ ਹਾਂ। ਫੁਲਕੇ ਵਗੈਰਾ ਬਣਾਉਂਣੇ ਹੋਣ ਉਹਦੇ ਚ' ਮਦਦ ਲੈ ਲੈਂਦੀ ਹਾਂ। ਲੇਕਿਨ ਸਬਜ਼ੀ ਵਗੈਰਾ ਜੋ ਵੀ ਇਹ ਨਾ ਉਹ ਮੈਂ ਮੇਰੀ ਪਸੰਦ ਦੀ ਬਣਾਨੀ ਹਾਂ।
ਕਿਉਂਕਿ ਪਤਾ ਕੀ ਦੂਜੇ ਹੱਥ ਦਾ ਨਮਕ ਮਿਰਜ਼ ਦਾ ਨਹੀਂ ਪਤਾ ਲੱਗਦਾ। ਬੰਦਾ ਆਪੇ ਆਪਣੀ ਕਿਚਨ ਵਿੱਚ ਕੰਮ ਜ਼ਿਆਦਾ ਵਧੀਆ ਕਰ ਲੈਂਦਾ।
ਹਾਂ।
ਆਪਣੀ ਕਿਚਨ ਦਾ ਆਪਣੇ ਆਪ ਨੂੰ ਭੇਦ ਪਤਾ ਨਾ। ਹੁਣ ਕੋਈ ਹੋਰ ਕਿਚਨ ਵਿੱਚ ਕਰੇ ਨਾ। ਤੁਸੀਂ ਦੂਸਰੇ ਦੇ ਕਿਚਨ ਜਾ ਕੇ ਕੰਮ ਨੀ ਕਰ ਸਕਦੇ। ਆਪਣੇ ਜੋ ਹੀ ਉਹ ਕੰਮ ਹਾਂ, ਹੁਣ ਆਪਣੇ ਨਹੀਂ, ਤੁਸੀਂ ਦੋ ਮਿੰਟੇ ਚ' ਕੰਮ ਕਰ ਲਓਗੇ।
ਸਹੀ ਗੱਲ ਹੈਗੀ ਆ। ਹੂੰ, ਹੂੰ, ਹੂੰ। ਨਹੀਂ ਐ ਚ- ਚਾਪਾ ਦੀ ਜਿਹੜ ਰੈਸਪੀ ਦੱਸੀ ਹੈ ਨਾ, ਉਹ ਮੈਨੂੰ ਤੇ ਬੜੀ ਅੱਛੀ ਲੱਗੀ ਦੇਖ।
ਹਾਂਜੀ, ਬਹੁਤ ਟੇਸਟੀ ਬਣਦੀ ਐ। ਪਰ ਵੈਸੇ ਨਾ ਮੇਰੀ ਮੰਨੋ ਨਾ ਤੁਸੀਂ ਟਮਾਟਰ ਪਾ ਕੇ ਟਰਾਈ ਕਰਨਾ।
ਅੱਛਾ। ਟਮਾਟਰ ਪਾ
ਕਿਉਂਕਿ ਟਮਾਟਰ ਜਦੋਂ ਪਾਓ ਨਾ ਬੜੀ ਕਰੀਮੀ ਤੇ ਬੜੀ ਥਿਕ ਬਣਦੀ ਏ। ਗਰੇੇਵੀ ਦਹੀਂ ਨਾਲ ਮਜ਼ਾ ਨਹੀਂ ਆਂਦਾ। ਮੈਂ ਨੀ ਦਹੀਂ ਵਾਲੀ ਕਦੀ ਬਣਾਈ, ਮੈਂ ਤੇ ਓਪਸ਼ਨ ਦੇ ਦਿੱਤਾ ਸੀ। ਚਲੋ ਟਮਾਟਰ ਤੁਸੀਂ ਨੀ ਪਾਣੇ ਤੇ ਤੁਸੀਂ ਦਹੀਂ ਪਾਲੋ।
ਨਹੀਂ- ਨਹੀਂ ਟਮਾਟਰ, ਟਮਾਟਰ ਅਸੀਂ ਯੂਜ ਕਰਨੇ ਆ। ਪਰ ਤੁਸੀਂ ਕਿਹਾ ਨਾ ਕਿ ਸਾਰਾ ਮਸਾਲਾ ਇਕੱਠਾ ਫਰਾਈ ਕਰਨਾ। ਇਸ ਲਈ ਮੈਂ ਕਿਹਾ ਕਿ, ਅੱਛਾ। ਉਹ ਮੈਂ ਪੁੱਛ ਰਹੀ ਸੀ ਖਾਲੀ।
ਕਿਉਂਕਿ ਅਸੀਂ ਜਿਹੜਾ ਫਰਾਈ ਕੀਤਾ ਨਾ ਇਹ ਤੇ ਸਿਰਫ ਉਝ ਹੀ ਕੀਤਾ ਨਾ ਕਿ ਸੋਫਟ ਹੋ ਜਾਣ, ਬਾਅਦ ਵਿੱਚ ਫਰਾਈ ਤੇ ਸੀ ਬਾਅਦ ਵਿੱਚ ਕੀਤਾ ਜਦੋਂ ਖੜੇ ਮਸਾਲੇ ਪਾਏ ਨੇ।
ਚਲੋ, ਕੋਈ ਗੱਲ ਨੀ ਫੇਰ ਤੁਹਾਡੀ ਰੈਸ ਵੀ ਬਹੁਤ ਵਧੀਆ ਲੱਗੀ ਐ ਮੈਨੂੰ, ਮੈਂ ਬਣਾਵਾਂਗੀ ਤੇ ਮੇਰੇ ਬੱਚੇ ਕੀ ਇਜਟ ਆਂਦੇ ਨੇ ਫੇਰ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਇਸ ਚੀਜ਼ ਦਾ ਮੈਂ। ਕਿ ਬੱਚੇ ਬਹੁਤ ਖੁਸ਼ ਹੋਏ ਨੇ ਖਾ ਕੇ। ਹਾਂਜੀ-ਹਾਂਜੀ ਚਲੋ ਠੀਕ। ਇਹ ਸਤਿ ਸ੍ਰੀ ਅਕਾਲ ਜੀ ਹਾਂਜੀ।